ਹੈਲੋ।
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਠੀਕ ਆ ਜੀ ਤੁਸੀਂ ਸੁਣਾਓ ਠੀਕ ਠਾਕ?
ਸਭ ਵਧੀਆ ਹੋਰ ਕੀ ਕਰਦੇ ਪਏ ਸੀ?
ਬਸ ਭੈਣ ਜੀ ਆ ਭਾਂਡੇ ਮਾਂਜਦੀ ਪਈ ਸੀ।
ਅੱਛਾ ਕੰਮ ਆਲੀ ਨੀ ਆਈ ਅੱਜ ਭੈਣਜੀ?
ਨਾ ਜੇੜੇ ਮੇਰੇ ਭਾਂਡੇ ਮਾਂਜਦੇ ਨੇ ਨਾ ਓ ਅੱਜ ਆਏ ਨੀ ਓਨਾਂ ਦੇ ਮੁੰਡੇ ਦਾ ਵਿਆਹ ਹੈਗਾ।
ਅੱਛਾ-ਅੱਛਾ-ਅੱਛਾ
ਕਰਕੇ ਨਾ ਓ ਆਏ ਨੀ ਅੱਜ ਤੇ ਫੇਰ ਮੈਂ-ਮੈਂ ਕਿਆ ਪਈ ਨਾਲ-ਨਾਲ ਭਾਂਡੇ ਮਾਂਜ ਲਾਂ ਨਾਲ-ਨਾਲ ਮੈਂ ਕਿਆ ਤੂੰ ਤੁਹਾਡੇ ਨਾਲ ਗੱਲ ਕਰ ਲਵਾਂ।
ਆ ਹੋਰ ਭੈਣ ਜੀ ਬੜਾ ਚਿਰ ਹੋਇਆ ਚੱਕਰ ਨੀ ਲਾਇਆ ਤੁਸੀਂ।
ਬਸ ਭੈਣ ਜੀ ਚੱਕਰ ਲਾਵਾਂਗੀ ਹੁਣ ਜਲਦੀ ਲਾਵਾਂਗੀ। ਤੁਸੀਂ ਕੈਂਦੇ ਪਏ ਸੀ ਨਾ ਤੁਹਾਡੇ ਤੁਸੀਂ ਆਪਣੇ ਘਰ ਪਾਠ ਕਰਾਣਾ। ਪਰ ਤੁਸੀਂ ਜਦੋਂ ਪਾਠ ਹਾਂ ਜ ਤੁਸੀਂ ਪਾਠ ਕਰਾਓਗੇ ਨਾ ਭੈਣ ਜੀ ਤਾਂ ਮੈਂ ਤੁਹਾਡੇ ਘਰ ਆਵਾਂਗੀ ਫੇਰ ਇੱਕੋ ਵਾਰੀ ਮਿਲ ਵੀ ਜਾਵਾਂਗੀ। ਤੇ ਆ ਵੀ ਜਾਵਾਂਗੇ ਭੈਣ ਜੀ ਵੈਸੇ ਟੈਮ ਨੀ ਮਿਲਦਾ ਤੁਸੀਂ ਵੀ ਆਖੋਗੇ। ਵੀ ਜਦੋਂ ਮੈਂ ਪਾਠ ਕਰਾਵਾਂਗੀ ਤੇ ਤਾਂ ਆ ਆਵੇਗੀ।
ਠੀਕ ਐ ਭੈਣਜੀ। ਠੀਕ ਜਲਦੀ ਕਰਾਵਾਂਗੇ ਹਾਂ ਐ ਤੇ ਹੈ। ਹੋਰ ਬੱਚੇ ਠੀਕ ਨੇ ਘਰ ਪਰਿਵਾਰ ਸਭ ਠੀਕ ਏ?
ਹਾਂਜੀ ਭੈਣ ਜੀ ਸਭ ਠੀਕ ਨੇ ਘਾਰ ਤੁਸੀਂ ਸੁਣਾਓ?
ਸਭ ਵਧੀਆ ਸਭ ਵਧੀਆ।
ਹੋਰ ਸੁਣਾਓ ਭੈਣ ਜੀ ਕੀ ਚਾੜਿਆ ਜੇ ਸਬਜੀ?
ਅੱਜ ਭੈਣ ਜੀ ਅਸੀਂ ਤੋਰੀ ਬਣਾਈਏ।
ਹਰੀ ਤੋਰੀ ਬਣਾਈ ਏ? ਮੈਂ ਹੁਣੇ ਬਾਰ ਸਬਜ਼ੀ ਵਾਲ ਆ ਮੇਰੇ ਆਇਆ ਸੀ ਬਾਰਾਂ ਛੀ ਚ ਵਿਚਾਰਾ ਤੇ ਵਾਜਾ ਮਾਰਦਾ ਰਿਆ ਮੇਲ ਲੈਲੋ ਸਬਜ਼ੀ ਲੈ ਲੋ ਫੇਰ ਮੈਂ ਕਿਆ ਚੱਲ ਲੇ ਈ ਆਵਾਂ ਸਪੈਸ਼ਲ ਆਇਆ ਮੈਂ ਵੀ ਹਰੀ ਤੋਰੀਆਂ ਈ ਲੈ ਕੇ ਆਈਆਂ। ਕੀ ਭਾ ਲਿੱਤਾ ਜੀ ਭੈਣ ਜੀ ਤੁਸੀਂ ਤੋਰੀਆਂ?
ਭੈਣ ਜੀ ਮੇਰੇ ਨਾ ਪਾਪਾ ਈ ਲੈ ਕੇ ਆਂਦੇ ਨੇ।
ਅੱਛਾ ਹਾਂ ਤੁਸੀਂ ਦੱਸਿਆ ਸੀਗਾ ਪੈਲੇ ਵੀ ਤੁਆਨੂੰ ਤੇ ਸਬਜ਼ੀ ਦਾਲ ਰੋਟੀ ਦਾ ਕੋਈ ਰੇਟ ਈ ਨੀ ਪਤਾ ਤੁਸੀਂ ਤੇ ਬਸ ਆ ਜਾਂਦਾ ਤੇ ਬਣਾ ਕੇ ਖਾ ਲੈਂਦੇ ਓ ਹਾਂਜੀ ਸਾਡ ਡੇ ਵਰਗਿਆਂ ਨੂੰ ਆਪ ਲਿਆਣਾ ਪੈਂਦਾ ਤੇ ਤਾਂ ਸਾਨੂੰ ਸਾਰੀ ਚੀਜ਼ ਦਾ
ਏ ਸਾਰੀ ਸਬਜੀ ਸਾਡੇ ਤੇ
ਹਾਂ ਫੇਰ ਮੈ ਸਾਰੀ ਸਬਜ਼ੀ ਸਾਨੂੰ ਵੇਖ ਚੱਲਣਾ ਪੈਂਦਾ ਨਾ।
ਹਾਂ ਭੈਣ ਜੀ ਐ ਤੇ ਹੈ।
ਹਾਂ ਹੋਰ ਸੁਣਾਓ ਤੁਸੀਂ ਬ ਬੱਚੇ ਸ
ਹਾਂ ਭੈਣ ਜੀ ਅੱਜ ਸਕੂਲ ਖੁੱਲੇ ਨੇ ਥੋੜ੍ਹੀ ਸ਼ਾਂਤੀ ਮਿਲੀ ਏ ਹਾਂ ਹੋਮਵਰਕ ਤੇ ਕਰਾਤਾ ਸੀ ਅੱਜ ਥੋੜੀ ਸ਼ਾਂ ਤੀ ਮਿਲੀ ਐ ਭੈਣ ਜੀ ਬੱਚੇ ਸਕੂਲ ਗਏ ਦੇ ਹਾਂ ਬਸ ਟੈਮ ਵੀ ਹੋਣ ਵਾਲਾ ਵੇ ਦੋ ਵਜੇ ਲੈਣ ਜਾਣੈ ਭੈਣ ਜੀ।
ਹਾਂ ਐਹ ਵੀ ਗੱਲ ਠੀਕ ਏ ਤੁਆਡੀ ਦੋ ਵਜੇ ਤੱਕ ਹੀ ਹੁੰਦੈ ਫੇਰ ਬੱਚਿਆਂ ਨੂੰ ਦੋ ਵਜੇ ਲੈਣ ਜਾਣੈ ਹੁੰਦੈ ਤੁਸੀਂ ਹਾਂਜੀ ਓਹ ਤੁਆਡੇ ਸਚ ਤੁਐਡੇ ਕਿੰਨੇ ਬੱਚੇ ਨੇ? ਤੁਸੀਂ ਪੈਲੇ ਤੇ ਚਾਰ ਦੱਸੇ ਸੀ ਮੈਨੂੰ ਹੋਰ ਹੋਯਾ ਜੇ ਕੋਈ?
ਨਹੀਂ ਕਿ ਭੈਣਜੀ ਤੋ
ਭੈਣ ਜੀ ਅਵਾਜ਼ ਨੀ ਆ ਰੀ ਤੁਵਾਡੀ?
ਭੈਣਜੀ ਮੈਂ ਤਾਨੂੰ ਕਿਆ ਸੀ ਦੋ ਮੇਰੇ ਨਾ ਦੋ ਮੇਰੀ ਦਰਾਣੀ ਦੇ ਨੇ ਅਸੀਂ ਤੇਨ ਦਰਾਣੀਆਂ
ਅੱਛਾ ਓ ਨਾ ਮੈਂ ਤੁਆਡੀ ਐਨੀਮਰਸਰੀ ਦੀ ਫੋਟੋ ਵੇਖੀ ਸੀ। ਓਦੇ ਤੇ ਤੁਸੀਂ ਦੋਨੋ ਬੈਠੇ ਹੋਏ ਸੀ ਤੁਸੀਂ ਤੇ ਤੁਆਡਾ ਹਸਬੈਂਡ। ਤੇ ਨਾਲ ਤੁਸੀਂ ਚਾਰ ਬੱਚੇ ਲੇ ਬੈਠੇ ਸੀ ਮੈਂ ਸੋਚਿਆ ਤੁਆਡੇ ਚਾਰ ਬੱਚੇ ਨੇ।
ਨੀ ਭੈਣ ਜੀ ਸਾਡੀ ਨਾ ਸਾਡੀ ਜੋਇੰਟ ਫੈਮਿਲੀ ਏ ਦੋ ਮੇਰੇ ਬ ਚੇ ਨੇ ਦੋ ਏਕ ਦਰਾਣੀ ਦੇ ਨੇ ਦੋ ਦੂਜੀ ਦਰਾਣੀ ਦੇ ਨੇ।
ਅੱਛਾ ਚਲੋ ਸੋਰੀ ਭੈਣ ਜੀ ਮਾਫ਼ੀ ਚਾਹਣੀ ਆਂ ਮੈਨ ਨਾ ਗ਼ਲਤੀ ਲੱਗ ਗੀ ਹੋਣੀ ਏ। ਤੁਸੀਂ ਵੀ ਕੈੰਦੇ ਹੋਣੇ ਔ ਭੈਣ ਜੀ ਕਿਵੇਂ ਜੀ ਗੱਲਾਂ ਕਰਦੇ ਨੇ ਅੱਜ-ਕੱਲ੍ਹ ਦੇ ਜਮਾਨੇ ਚ ਚਾਰ ਬੱਚੇ। ਪਰ ਭੈਣ ਜੀ ਕੀ ਹੋ ਗਿਆ ਫੇਰ ਅਪਣੇ-ਅਪਣੇ ਸ਼ੌਂਕ ਦੀ ਗੱਲ ਏ।
ਭੈਣਜੀ ਅੱਜ-ਕਲ ਤੇ ਏਕ ਬੱਚਾ ਪਾਲਣਾ ਔਖਾ ਹੋ ਜਾਂਦੈ। ਤੁਸੀਂ ਚਾਰ ਦੇ
ਐ ਵੀ ਭੈਣ ਜੀ ਤੁਸੀਂ ਠੀਕ ਕੈ ਰੇਔ, ਅੱਜ-ਕੱਲ ਇੱਕ ਬੱਚਾ ਈ ਪਾਲਣਾ ਔ ਖਾ ਹੈਗਾ ਚਲੋ ਕੋਈ ਗੱਲ ਨੀ ਭੈਣ ਜੀ। ਜਿੰਨੇ ਮਾ ਬਾਬੇ ਨੇ ਦੇਣੇ ਨੇ ਬੱਚੇ ਨੇ ਔਣੇ ਈ ਦੇਣੇ ਨੇ ਸਾਡੇ ਤੁਐਡੇ ਕੈਣ ਨਾਲ ਕੀ ਹੁੰਦਾ ਜੇ। ਹਾਂ ਹੋਰ ਸੁਣਾਓ? ਭੈਣਜੀ ਤੁਸੀ ਜੇੜੀ ਵੀਡੀਓ ਹਾਂਜੀ, ਮੇਰੇ ਕੋਲ ਤੇ ਛੇ ਬੱਚੇ ਹੈਗੇ ਨੇ ਸੱਤਵਾਂ ਹੋਣ ਵਾਲਾ ਜੀ ਹੁਣ ਹੋਰ ਸੁਣਾਓ ਭੈਣ ਜੀ, ਕੀ ਕਰੀਏ ਸਾਨੂੰ ਸ਼ੌਕ ਹੈਗਾ ਬੱਚਿਆਂ ਦਾ। ਤੋ ਏਕ ਵੱਡਾ ਹੋ ਜਾਂਦੈ ਫੇਰ ਸਾਨੂੰ ਛੋਟ ਟੇ ਬੱਚੇ ਦਾ ਸ਼ੌਂਕ ਆ ਜਾਂਦਾ, ਇਸ ਕਰਕੇ ਫੇਰ ਅਸੀਂ ਐਵੇਂ ਕਰਦੇ-ਕਰਦੇ ਸੱਤ ਬੱਚੇ ਹੋਗੇ ਹੋਣ ਆਲੇ ਨੇ।
ਕ੍ਰਿਕੇਟ ਦੀ ਟੀਮ ਬਣਾਣੀ ਜੇ ਕੇ ਭੈਣ ਜੀ।
ਕੀ ਕਰੀਏ ਭੈਣ ਜੀ ਅਪਣੇ-ਅਪਣੇ ਸ਼ੌਂਕ ਦੀ ਗੱਲ ਏ। ਹੁਣ ਸਾਨੂੰ ਸ਼ੌਕ ਏ, ਹੁਣ ਮੇਰੇ ਸੱਸ ਸੋਰੇਆਂ ਨੂੰ ਵੀ ਸ਼ੌਕ ਏ ਕੀ ਚੰਗਾ ਵੱਡਾ ਪਰਿਵਾਰ ਹੋਣਾ ਚਾਈਦਾ ਐ, ਛੋਟਾ ਪਰਿਵਾਰ ਮਜ਼ਾ ਨੀ ਆਦਾ ਨਾਲ ਅੱਜ-ਕੱਲ੍ਹ ਤੁਆਨੂੰ ਪਤਾ ਐ ਸਰਕਾਰ ਨਾ ਪੈਸੇ ਦੇੰਦੀ ਪੀ ਏ, ਜੇੜੇ ਹਿੰਦੂ ਲੋਗ ਹੈਗੇ ਨਾ ਹਿੰਦੂ ਪੰਜਾਬੀ ਲੋਗ ਦੋ ਤੋਂ ਜੈਦਾ ਬੱਚੇ ਪੈਦਾ ਕਰਨਗੇ ਨਾ ਤੇ ਓਨਾਂ ਨੂੰ ਪੈਸੇ ਮਿਲਣਗੇ, ਵੀਹ ਹਜ਼ਾਰ ਰੁਪਏ ਪਰ ਬੱਚਾ। ਤੇ ਕੁੱਛ ਓਦੇ ਪਿੱ ਹਾਂਜੀ, ਕੁਛ ਓਦੇ ਪਿੱਛੇ ਅਸੀ ਬੱਚੇ--ਕਿਉਂ? ਕੀ ਕਰੀਏ ਅਪਣਾ ਸ਼ੌਕ ਵੀ ਪੂਰਾ ਹੋ ਗਿਆ ਨਾਲ ਪੈਸੇ ਦੇ ਪੈਸੇ ਮਿਲਗੇ ਸਰਕਾਰ ਕੋਲ
ਤੇ ਕੁੱਝ ਹੁੰਦਾ ਵੇ।
ਨੀ ਭੈਣ ਜੀ, ਕੋਈ ਫਰਕ ਨੀ ਪੈਂਦਾ, ਅੱਜ-ਕੱਲ ਖੁਰਾਕ ਸਾਡੀ ਵਧੀਆ ਹੈਗੀ ਜੇ‌। ਮੈਂ ਤੇ ਰੋਜ਼ ਚੁਆਵਾਂ ਦੁੱਧ ਪੀਂਣੀ ਆਂ। ਰੋਜ਼ ਪਨੀਰ, ਰੋਜ਼ ਹਰੀ ਸਬਜ਼ੀਆਂ ਖਾਂਣੀ ਆਂ। ਮੇਰੀ ਖੁਰਾਕ ਬੋਤ ਵਧੀਆ ਹੈਗੀ ਏ।
ਚਲੋ ਵਧੀਐ ਭੈਣ ਜੀ, ਵਧੀਆ ਹੀ ਹੋਣੀ ਚਾਈਦੀ ਏ।
ਹਾਂਜੀ, ਤੇ ਤੁਸੀਂ ਐ ਦੱਸੋ ਬਈ ਤੁਸੀਂ ਜਦੋਂ ਤੁਆਡੇ ਬੱਚਿਆਂ ਦੇ ਕੱਪੜੇ ਜੇੜੇ ਤੁਆਡੇ ਬੱਚਿਆਂ ਦੇ ਕੱਪੜੇ ਛੋਟੇ ਹੋ ਜਾਂਦੇਣ ਮੇਰੇ ਬੱਚੇ ਤੁਆਡੇ ਤੋ ਛੋਟੇ ਹੈਗੇਣ ਨਾ, ਜੇੜੇ ਛੋਟੇ ਹੋਗੇ ਨਾ ਕੱਪ ਕੱਪੜੇ ਕੋਈ ਨਵੇਂ -ਨਵੇਂ ਪਏ ਨੇ, ਓਦੇ ਚੋਂ ਨਾ ਮੈਨ ਏਕ ਕੁੜਤਾ-ਪਜਾਮਾ ਮੈਨੂੰ ਚਾਈਦਾ ਜੇ। ਮੈਂ ਨਾ ਏਹ ਮੈ ਨਾ ਏਕ ਕੁੜਤਾ-ਪਜਾਮਾ ਦੇ ਦੇਣਾ ਬਈ ਨਾ ਮੈਂ ਨਾ ਮੇਰ- ਮੇਰੇ ਮੁੰਡੇ ਦਾ ਨਾ ਫੰਕਸ਼ਨ ਹੈਗਾ ਛੋਟੇ ਆਲੇ ਦਾ ਜੇੜਾ ਤੁਆਡੇ ਤੋਂ ਛੋਟਾ ਹੈਗਾ, ਓਦਾ ਨਾ ਫੰਕਸ਼ਨ ਹੈਗਾ। ਸ -ਕੂਲ ਵਿੱਚ ਪੰਦਰਾਂ ਅਗਸਤ ਦਾ, ਤੇ ਓਹ ਕੈ ਰੇ ਨੇ ਚਿੱ -ਟਾ ਕੁੜਤਾ-ਪਜਾਮਾ ਉੱਤੇ ਲਾਲ ਬਾਸਕੇਟ ਆਲਾ ਕੁੜਤਾ- ਪਜਾਮਾ ਪਾ ਕੇ ਆਣਾ ਐ।
ਅੱਛਾ-ਅੱਛਾ, ਭੈਣ ਜੀ ਦੇ ਦਾਂਗੀ, ਦੇ ਦਾਂਗੀ਼।
ਤੇ ਤੁਸੀਂ ਨਾ ਉਹ ਮੈਨੂੰ ਨਾ ਆਉਂਦੇ ਜਾਂਦੇ ਵੀਰ ਜੀ ਆਣਗੇ ਨਾ, ਤੇ ਤੁਸੀਂ ਉਨਾ ਹੱਥ ਤੁਹਾਡੇ ਹਸਬੈਂਡ ਆਣਗੇ, ਹਾਂਜੀ -ਹਾਂਜੀ ਇਧਰ- ਇਧਰੋਂ ਨਿਕਲਦੇ ਨਾ ਰੋਜ਼
ਸਵਾਇਆ ਸੀ, ਮੇਰੇ ਮੁੰਡੇ ਨੇ ਨਾ ਸ਼ੌਕ ਹੈਗਾ ਵੈ ਕੁੜਤਾ ਪਜਾਮਾ ਪਾਣ ਦਾ। ਤੇ ਮੈਂ ਹੁਣ ਨਵਾਂ ਈ ਸਵਾਇਆ ਸੀ।
ਅੱਛਾ, ਅੱਛਾ।
ਹਾਂ ਮੈਂ ਉਹ
ਤੇ ਕੋਈ ਨੀ ਤੁਸੀਂ ਉਹਨਾਂ ਹੱਥ ਨਾਲ ਭੇਜ ਦੇ ਨਾ ਫੇਰ ਉਹ ਮੈਨ ਫੜਾਂਦੇ ਜਾਣਗੇ, ਕੋਈ ਨੀ ਫੇਰ ਨਾ ਮੈਂ ਤੁਆਨੂੰ ਡਰਾਈ -ਕਲੀਨ ਕਰਾ ਕੇ ਵਾਪਸ ਕਰਾਂਗਾ ਚਿੰਤ ਵਾਪਸ ਕਰਾਂਗੀ ਚਿੰਤਾ ਨਾ ਕਰਨਾ ਕਿੱਥੇ ਤੁਸੀਂ ਸੋਚੋ ਮੈਂ ਤੁਆਨੂੰ ਮੈਲਾ ਵਾਪਸ ਦੇ ਦਿਆਂਗੀ। ਮੈਂ ਨਾ ਤੁਆਨੂੰ ਮੈਲਾ ਨੀ ਵਾਪਸ ਦੇਵਾਂਗੀ, ਮੈਂ ਡਰੈਕਲੀਨ ਕਰਾ ਕ ਹਾਂ ਠੀਕ ਐ ਅੱਜ- ਕੱਲ ਬੱਚੇ ਆਪਣੇ ਕੱਪੜੇ ਦਿੰਦੇ ਨੀ ਨਾ ਅ ਆਪਣੇ ਮੁੰਡੇ ਨੂੰ ਵੀ ਸਮਝਾ ਦੇਣਾ।
ਨਈ ਮੇਰੇ ਬੱਚੇ ਤੇ ਦੇ ਦੇਦੇ ਣ ਭੈਣ ਜੀ।
ਅੱਛਾ ਤੁਹਾਡੇ ਬੱਚੇ ਦੇ ਦੇਦੇ ਮੇਰੇ ਬੱਚੇ ਭੈੜੇ ਹੈਗੇ ਜੇ, ਮੇਰੇ ਬੱਚੇ ਤਾਂ ਆਪਸ ਹੀ ਜਿਨੀ ਇੱਕ ਦੂਜੇ ਨੂੰ ਬੱਚ ਚੇ ਕੱਪੜੇ ਦਿੰਦੇ ਮੇਰੇ ਤੇ ਕਿਸੇ ਨੂੰ ਕੀ ਦੇਣਗੇ ਤੁਹਾਨੂੰ ਪਤਾ ਮੈਂ ਉਹੀਓ ਹਿਸਾਬ ਨਾਲ ਤੁਆਨੂੰ ਕਹਿ ਛੱਡਿਆ ਸੀਗਾ।
ਅੱਛਾ ਭੈਣ ਜੀ ਤੁਸੀਂ ਸਵੇਰੇ ਸੈਰ ਕਰਨ ਜਾਂਦੇ ਹੋ ਤੁਸੀਂ?
ਅ ਸਾਡੇ ਤੇ ਮੇਰੇ ਤੇ ਓ ਵੱ
ਹਾਂਜੀ। ਭੈਨ ਜੀ ਤੁਆਡੀ ਵਾਜ਼ ਕਿਓਂ ਕੱਟ ਰਈ ਏ।
ਹੈਲੋ, ਹੈਲੋ ਹਾਂਜੀ।
ਅੱਛਾ-ਅੱਛਾ, ਹੈਲੋ ਹਾਂਜੀ ਭੈਨ ਜੀ ਆ ਗਈ ਤੁਆਡੀ ਵਾਜ਼ ਹਾਂਜੀ-ਹਾਂਜੀ।
ਮੈਂ ਕੈ ਰਈ ਸੀ ਸਵੇਰੇ ਮਸਾਂ ਉੱਠੀ ਦੈ ਬੱਚੇਆਂ ਨੂੰ ਸਕੂਲ ਭੇਜਨ ਵਾਸਤੇ ਸੈ
ਸਕੂਲ ਸਵੇਰੇ ਸੈਰ ਕਰਦੇ ਓਂ।
ਨਈਂ ਭੈਨ ਜੀ ਨਈਂ, ਸੈਰ ਨੀ ਕਰਦੀ ਮੈਂ।
ਅੱਛਾ ਸਵੇਰੇ ਸੈਰ ਨੀ ਕਰਦੇ ਅੱਛਾ, ਚਲੋ ਫੇਰ ਮੈਂ ਨਾ ਆਨਾ ਅੱਜ ਕੱਲ ਸ਼ਾਮੀ ਯੋਗਾ ਕਲਾਸ ਸ਼ੁਰੂ ਕੀਤੀ ਏ, ਤੇ ਓ ਨਾ ਹਾਂ ਪ੍ਰੈਗਨੈਂਸੀ ਵਿੱਚ ਵੀ ਕਰ ਸਕਦੇ ਨਾ ਜੇੜੀ ਯੋਗਾ ਓ ਮੈਮ ਕਰਾਂਦੇ ਨੇ ਅੱਜ-ਕੱਲ।
ਅੱਛਾ-ਅੱਛਾ।
ਹਾਂ, ਤੇ ਮੈਂ ਨਾ ਓ ਬੋਲ ਈ ਯੋਗਾ ਕਰਨੀ ਆ ਨਾਲ-ਨਾਲ ਵੀ ਮੈਂ ਫਿਟ ਵੀ ਰਵਾਂ, ਤੁਸੀਂ ਵੇਖਣਾ ਮੈਂ ਤੁਆਡੇ ਤੋਂ ਵੀ ਵਦੀਆ ਸਲਿਮ ਡ੍ਰਿਮ ਲੱਗਦੀ ਆਂ। ਚਾਏ ਮੇਰੇ ਸੱਤ ਬੱਚੇ ਹੋਨ ਆਲੇ ਨੇ ਹਾਂਜੀ, ਹਾਂ। ਤੇ ਨਾ ਮੈਂ ਯੋਗਾ ਕਲਾਸ ਸ਼ੁਰੂ ਕੀਤੀ ਹੋਈ ਏ ਤੇ ਮੈਂ ਤੇ ਸ਼ਾਮੀ ਯੋਗਾ ਜਾਂਨੀ ਆ। ਓ ਮੈਨੂੰ ਓਥੇ ਜੇੜਾ ਟ੍ਰੇਨਰ ਹੁੰਦਾ ਨਾ ਯੋਗਾ ਕਰਾਨ ਆਲਾ ਓ ਮੈਨੂੰ ਓਹੀਓ ਯੋਗਾ ਕਰਾਂਦਾ ਜੇੜੀ ਮੇਰੇ ਵਸਤੇ ਤੇ ਮੇਰੇ ਬੱਚੇ ਵਾਸਤੇ ਠੀਕ ਹੋਵੇ ਤੇ ਮੈਂ ਓ ਯੋਗਾ ਕਰਨੀ ਆ ਹਾਂਜੀ, ਤੇ ਓਦੇ ਨਾਲ ਨਾ ਮੈਂ ਹਾਂ ਓਦੇ ਨਾਲ ਨਾ ਮੈਂ ਬਿਲਕੁਲ, ਓਦੇ ਨਾਲ ਬਿਲਕੁਲ ਫਿਟ ਰੈਨੀ ਆਂ ਮੈਂ। ਤੇ ਮੈਨੂੰ ਕੋਈ ਦਿੱਕਤ ਨੀ ਹੁੰਦੀ ਹਾਂਜੀ ਅੱਗੇ ਛੇ ਬੱਚੇ ਵੀ ਮੇਰੇ ਨੋਰਮਲ ਡਿਲੀਵਰੀ ਨਾਲ ਹੋਏ ਦੇ।
ਅੱਛਾ ਜੀ।
ਹਾਂਜੀ, ਤੇ ਹੁਨ ਸੱਤ
ਚਲੋ, ਤੁਸੀਂ ਤਾਂ ਬੋਤ ਤੰਦਰੁਸਤ ਓਂ ਫੇਰ।
ਤੇ ਐ ਵੀ ਮੈਂ ਨੋਰਮਲ ਡਿਲੀਵਰੀ ਨਾਲ ਜੰਮਨਾ ਜੇ ਐ ਵੀ ਮੈਂ ਸੋਚ ਰੱਖੇਆ ਜੇ। ਉਸ ਤੋਂ ਬਾਦ ਅੱਠ ਹਾਂ ਅੱਠਵੇਂ ਦਾ ਸੋਚਾਂਗੀ ਫੇਰ ਅਗਲੇ ਸਾਲ। ਅਗਲੇ ਸਾਲ ਪਤਾ ਚੱਲੇ
ਬਸ ਭੈਨ ਜੀ ਬਸ ਕਰੋ। ਅੱਜ-ਕੱਲ ਐਡੇ ਬੱਚਿਆ ਦਾ ਜ਼ਮਾਨਾ ਕੋਈ ਨੀ।
ਦੇਖਦੀ ਆ ਭੈਨ ਜੀ ਜਿਵੇਂ ਸਾਡੇ ਘਰਲਿਆਂ ਦੀ ਸਬ ਦੀ ਰਾਏ ਹੋਏਗੀ। ਜੇ ਅਗਲੇ ਸਾਲ ਆਖਨਗੇ ਤੇ ਜੰਮ ਲਵਾਂਗੀ। ਹਾਂ ਜੇ ਮੈਨੂੰ ਜਬਰਦਸਤੀ ਆਖਨ ਨਾ ਮੈਂ ਭੈਨ ਜੀ ਦੱਸੋ ਫੇਰ ਕੀ ਕਰਾਂ।
ਅੱਗੋਂ ਬੱਚੇਆਂ ਦੀ ਲਾਈਫ ਵੀ ਤੇ ਬਨਾਨੀ ਜੇ ਭੈਨ ਜੀ। ਕੋਈ ਬੱਚੇ ਜੰਮਨੇ ਈ ਥੋੜਾ ਨੇ।
ਓ ਪਤਾ ਕੀ ਹੈਗਾ ਜੇ ਮੇਰੇ ਨ ਸੋਰੇ ਨੇ ਨਾ ਸਾਰਿਆਂ ਵਾਸਤੇ ਸੋਰੇ ਦੇ ਮੇਰੇ ਮੇਰੇ ਦਾਦੇ ਸੋਰੇ ਨੇ ਓਨਾਂ-ਓਨਾਂ ਨੇ ਨਾ ਦਸ ਸਾਡੀ ਅਲੱਗ-ਅਲੱਗ ਵਸੀਤਾਂ ਕਰ ਦਿੱਤੀਆਂ। ਵੀ ਮੇਰੇ ਦਸ ਪੋਤਰੇ-ਪੋਤਰੀ ਹੋਨਗੇ। ਤੇ ਓਨਾਂ ਜੋਗੇ, ਓਨਾਂ ਨੇ ਨਾ ਸਾਰਿਆਂ ਵਾਸਤੇ ਅਲੱਗ-ਅਲੱਗ ਵਸੀਅਤ ਕੀਤੀ ਹੋਈ ਏ ਸਾਰਿਆਂ ਜੋਗੇ ਮਕਾਨ ਤੇ ਪੈਸੇ, ਤੇ ਬਸ ਭੈਨ ਜੀ ਔ ਹਾਂ। ਓ ਮਿਲਗੇ ਤਾਂਈ, ਜੇ ਦਸ ਪੂਰੇ ਹੋਨਗੇ ਤੇ ਬੱਚੇ, ਹਾਂ ਨਈਂ ਤੇ ਨਾ ਨਈਂ ਤੇ ਉਹ ਨਾ ਮਿਲਣਗੇ ਨੀ ਸਾਨ ਪੈਸੇ, ਇਸ ਕਰਕੇ ਨਾ ਮੈਂ ਹਾਂ, ਦਾ ਬੱਚੇ ਪੂਰੇ ਕਰ ਲਾਂਗੀ, ਤੇ ਤਾਂ ਸਾਨੂੰ ਉਹ ਦਾਹ ਦੀ ਦਾਹ ਵਸੀਅਤਾਂ ਮਿਲਣਗੀਆਂ।
ਇਸ ਕਰਕੇ ਨਾ, ਮੈਨੂੰ ਦੱਸ ਕਰਨੇ ਜ਼ਰੂਰੀ ਨੇ ਹਾਂਜੀ, ਕੋਈ ਨੀ ਸਾਲ ਠਹਿਰ ਕੇ ਕਰ ਲਾਂਗੀ।
ਤਾ‌ ਹਰ ਸਾਲ, ਇੱਕ ਬੱਚਾ?
ਹਾਂਜੀ-ਹਾਂਜੀ ਭੈਨ ਜੀ, ਭੈਨ ਜੀ ਹੋਰ ਤੁਹਾਨੂੰ ਕੀ ਦੱਸਾ ਮੈਂ, ਹਾਂ। ਤੇ, ਤੁਸੀ ਨਾ ਜਿਹੜੇ ਤੁਹਾਡੇ ਬੱਚੇ ਵੱਡੇ ਹੋ ਗਏ ਨਾ, ਇਹਨਾਂ ਦੇ ਜਿਹੜੇ ਛੋਟੇ ਕੱਪੜੇ ਹੋਣਗੇ ਨਾ ਜਿਹੜੇ ਜਿਹੜੇ ਮੇਰਾ ਹੁਣ ਜਿਹੜਾ ਮੇਰਾ, ਹਾਂਜੀ ਕੋਈ ਨਾ, ਛੋਟੇ ਕਪ ਬੱਚੇ ਵਾਸਤੇ ਕੱਪੜੇ ਵੀ ਰੱਖ ਲੈਣਾ। ਫਿਰ ਤੁਹਾਨੂੰ ਪਤਾ ਚਾਲੀ ਦਿਨ ਨਾ ਸਾਡੇ 'ਚ, ਪੁਰਾਣੇ ਕੱਪੜੇ ਪਾਈ ਦੇ ਨੇ। ਹਾਂ, ਥੋੜੇ ਸਾਫ਼ ਜੇ ਨਵੇਂ-ਨਵੇਂ ਜੇ 'ਤੇ ਛੋਟੇ ਬੱਚਿਆਂ ਦੇ ਕਿਹੜੇ ਬੱਚੇ ਹੰਡੀਣੇ? ਕੱਪੜੇ ਹੰਡੀਣੇ ਨੇ, ਤੁਸੀਂ ਨਾ ਛੋਟੇ-ਛੋਟੇ ਕੱਪੜੇ ਰੱਖ ਲੈਣਾ। ਹਾਂ, ਤੇ ਨਾ ਕੁਛ ਲੰਗੋਟ ਵੀ ਰੱਖ ਲੈਣਾ। 'ਤੇ ਉਹ ਨਾ ਮੈਨੂੰ ਦੇ ਦੇਣਾ ਤੁਸੀਂ।
ਭੈਨਜੀ, ਮੇਰੇ ਬੱਚਿਆਂ ਕੋਲ, ਮੇਰੇ ਬੱਚੇ ਹੋ ਗਏ ਨੇ ਹੁਣ ਵੱਡੇ। ਕੱਪੜੇ ਜਿਹੜੇ ਹੋਏ ਮੈਂ ਜ਼ਰੂਰ ਰੱਖਾਂਗੀ, ਨਾ ਲੰਗੋਟ ਨੀ ਸੰਭਾਲੇ ਭੈਣ ਜੀ, ਮੈਂ।
ਅੱਛਾ, ਚਲੋ ਕੋਈ ਗੱਲ ਨੀ ਫੇਰ ਮੈਂ ਲੰਗੋਟ ਬਜ਼ਾਰੋਂ ਖਰੀਦ ਲਾਂਗੀ। 'ਤੇ ਤੁਸੀਂ ਨਾ, ਹਾਂ। ਤੁਸੀਂ ਨਾ, ਅ ਬਾਕੀ ਕੱਪੜੇ ਰੱਖ ਦੇਨਾ, ਤੇ ਉਨ੍ਹਾਂ ਨੂੰ ਬੱਚਿਆਂ ਨੂੰ ਰੈਪ ਕਰਨ ਵਾਲੀ ਜਿਹੜੀ ਸ਼ੀਟ ਹੁੰਦੀ ਨਾ, ਉਹ ਵੀ ਨਾਲ ਦੇ ਦੇਣਾ ਮੈਨੂੰ ਭੈਨ ਜੀ। ਠੀਕ ਹੈ ਭੈਨ ਜੀ, ਚਲੋ ਭੈਨ ਜੀ, ਮੇਰੇ ਨਾ ਮੇਰੇ ਨਾ ਘਰ ਗੈਸਟ ਆਏ ਨੇ, ਵੇਖ ਖਾ ਉਹਨਾਂ ਨੂੰ, ਮੈ ਚਾਹ-ਪਾਣੀ ਦਿਆਂ, ਠੀਕ ਹੈ ਭੈਣ ਜੀ, ਸਸਰੀ ਕਾਲ ਜੀ।